ਹੈਲੋ, ਸਤਿ ਸ਼੍ਰੀ ਅਕਾਲ ਭਾਜੀ ਕਿਆ ਹਾਲ ਹੈ ਜੀ।
ਵਧੀਆ ਭਾਜੀ ਤੁਸੀਂ ਦੱਸੋ ਠੀਕ ਹੋ?
ਬਸ ਜੀ ਵਧੀਆ ਚੜਦੀ ਕਲਾ ਹੋਰ ਕੀ ਕਰ ਰਹੇ ਸੀ।
ਹੋਰ ਬਸ ਕੁਛ ਨੀ ਬਾਰਿਸ਼ ਤੇ ਆਨੰਦ ਲੈ ਰਹੇ ਸੀ ਜੀ, ਹਾਂਜੀ, ਹਾਂਜੀ ਸਭ ਵਧੀਆ ਤੁਸੀਂ ਦੱਸੋ?
ਸਾਡੇ ਉੱਥੇ ਵੀ ਥੋੜ੍ਹ ਜਿਹੀ ਬਾਰਿਸ਼ ਹੋਈ ਆ ਹੁਣੇ। ਹੋਰ ਘਰ ਪਰਿਵਾਰ ਵਧੀਆ ਸਾਰੇ ਥੋੜ੍ਹੀ ਜਿਹੀ ਪਈਆ ਜੀ ਜ਼ਿਆਦਾ ਨੀ ਪਈ ਕਣੀਆਂ ਪਈਆਂ ਸੀ ਬਸ। ਹੋਰ ਤੁਹਾਡੇ ਘਰੇ ਵਧੀਆ ਸਾਰੇ।
ਹਾਂਜੀ। ਗਏ ਨਹੀਂ ਅੱਜ ਤੁਸੀਂ ਕਿਧਰੇ ਘੁੰਮਣ?
ਨਾ ਘੁੰਮਣ ਨੀ ਗਏ ਯਾਰ ਗਰਮੀ ਕਰਕੇ ਫਿਰ ਗਈ ਨੀ ਘੁੰਮਣ ਨਾਲ਼ੇ ਹੁਨੇ ਆਪਾਂ ਬੈਟਬਾਲ ਖੇਲਣਾ ਸੀ, ਯਾਰ ਕ੍ਰਿਕਟ ਬਓ ਬਾਰਿਸ਼ ਕਰਕੇ ਖੇਲ ਹੀ ਨਹੀਂ ਪਾਏ। ਆਹੋ ਕ੍ਰਿਕਟ ਯਾਰ ਮੇਰੀ ਬੜੀ ਫੇਵਰੇਟ ਗੇਮ ਹੈ ਨਾ, ਯਾਰ ਤੁਹਾਨੂੰ ਕਿਵੇਂ ਲੱਗਦੀ ਕਿ ਕ੍ਰਿਕੇਟ
ਤਾਂ ਮੈਨੂੰ ਵੀ ਬਹੁਤ ਵਧੀਆ ਲੱਗਦੀ ਹੈ, ਕ੍ਰਿਕਟ ਤਾਂ ਇਹ ਗੇਮ
ਕ੍ਰਿਕਟ ਗੇਮ ਵਧੀਆ ਹੈ, ਭਾਜੀ ਬਹੁਤ ਵਧੀਆ ਗੇਮ ਹੈ ਸਹੀ ਗੱਲ ਹੈ ਬਦਾ ਐਕਟਿਵ ਰਹਿੰਦਾ ਫਿਟ ਰਹਿੰਦਾ ਬੰਦਿਆਂ ਨੂੰ ਵਰਕ ਆਊਟ ਕਰਨ ਦੀ ਲੋੜ ਹੀ ਨੀ ਇਹਦੇ ਚ ਬਾਅਦ ਚ ਹੈ ਨਾ ਬੰਦਾ ਆਪਣਾ ਭੱਜੇ ਫੀਲਡਿੰਗ ਕਰੇ ਬੈਟਿੰਗ ਕਰੇ ਵਧੀਆ ਨਾ ਵੀ ਕਿੰਨੇ ਵਧੀਆ ਗੇਮ ਬਣਾਈਏ।
ਕ੍ਰਿਕਕੇਟ ਤਾਂ ਤੋਂ ਵਸਟ ਗੇਮ ਹੈਗੀ ਹੈ ਤੁਹਾਨੂੰ ਪਤਾ ਹੀ ਹੈ ਕਿੰਨੇ ਟਾਈਮ ਤੋਂ ਕ੍ਰਿਕਟ ਗੇਮ ਚੱਲਦੀ ਪਈ ਹੈ।
ਹਾਂ ਸਹੀ ਗੱਲ ਆ ਬਿਲਕੁਲ
ਹਾਂਜੀ।
ਨਾਲੇ ਕ੍ਰਿਕਟ ਤਾਂ ਹੁਣ ਕਿੰਨੇ ਬੰਦੇ ਫੈਨ ਹੈ ਵੇਖਣ ਦੇ ਹੈਨਾ ਤੁਸੀਂ ਵੇਖਿਆ ਹੋਣਾ। ਕਦ ਵੀ ਆਈ ਪੀ ਐਲ ਆਉਂਦਾ ਕੋਈ ਵੀ ਵਰਲਡ ਚੈਂਪੀਅਨ ਮਤਲਬ ਵਰਲਡ ਕੱਪ ਦਾ ਹੁੰਦਾ ਮੈਚ ਹੈਨਾ। ਸਾਰੇ ਲੋਕੀ ਬਹਿ ਕੇ ਵੇਟ ਕਰ ਰਹੇ ਹੁੰਦੇ ਆ ਵੀ ਸਾਰੇ ਬਹਿ ਕੇ ਵੇਖ ਰਹੇ ਹੁੰਦੇ ਆ। ਬਚੇ ਤੋ ਲੈ ਕੇ ਬਜ਼ੁਰਗ ਤੱਕ ਹੁਣ ਮੈਂ ਆਪਣੇ ਆਫਿਸ ਵਿੱਚ ਜੋਬ ਕਰ ਰਿਹਾ ਹੁੰਦਾ ਸੀ, ਹਨਾ ਉੱਥੇ ਵੀ ਸਾਰੇ ਆਪਾਂ ਮਿਲ ਕੇ ਟੀ ਵੀ ਵਿੱਚ ਮੈਚ ਵੇਖ ਰਹੇ ਹੁੰਦੇ ਸੀ, ਵੀ ਕੌਣ ਜਿੱਤੇਗਾ ਕੌਣ ਜਿੱਤੇਗਾ।
ਬਿਲਕੁਲ ਕ੍ਰਿਕਟ ਗੇਮ ਹਾਂ ਇਹਦੇ ਵਿੱਚ ਇਹ ਵੀ ਹੈ ਗੇਮ ਪਲੇਅਰਸ ਵੀ ਇਕੁਲ ਇਕੁਅਲ ਹੁੰਦੇ ਨੇ ਅਤੇ ਇੰਟਰਸਟਿੰਗ ਇੰਟਰਸਟ ਨਾਲ ਮਜ਼ਾ ਵੀ ਆਉਂਦਾ ਇੱਕ ਐੰਪਾਇਰ ਹੋਏਗਾ।
ਹਾਂ ਜਿਵੇਂ ਆਪਾਂ ਕੋਈ ਸਕੋਰ ਬਣਾ ਤਾ ਅਗਲਾ ਫਿਰ ਚੇਂਜ ਕਰੇਗਾ ਵੀ ਇੱਕ ਅਲੱਗ ਹੀ ਵਧੀਆ ਚਾਹਓ ਰਹਿੰਦਾ ਬੰਦੇ ਨੂੰ ਵਧੀਆ ਵੀ ਆਪਾਂ ਚੇਜ ਕਰੀਏ ਫਿਰ ਸਕੋਰ ਬਾਅਦ ਚੋਂ ਤੇ ਉੱਥੋਂ ਦੀ ਉਹ ਚਾਹੁੰਦੇ ਆਪਾ ਡਿਫੇਨਡ ਕਰੀਏ ਵਧੀਆ।
ਡਿਫੈਂਡ ਕਰੀਏ ਟਾਰਗੇਟ ਮਿਲ ਜਾਂਦਾ ਐ। ਫੇਰ ਓਦੇ ਫੀਲਡਿੰਗ ਵਦੀਆ ਕਰਦੇ ਨੇ
ਫੀਲਡਿੰਗ ਕਰਦੇ ਨੇ ਵਦੀਆ ਬਿਲਕੁਲ ਪਾਜੀ ਸਈ ਗਾੱਲ ਐ, ਤੁਆਡੀ ਬਿਲਕੁਲ ਹੋਰ ਪਾਜੀ ਤੋਨੂੰ ਹੋਰ ਵੈਸੇ ਕੇੜੀ ਐਕਸਾਈਟਿੰਗ ਗੇਮ ਹੈ, ਬੜੀ ਭਾਜੀ ਹਾਂ।
ਹਾਂ।
ਅਰੇ ਸਭ ਤੋ ਫੇਮਸ ਗੇਮ ਐ ਏਹ ਪੂਰੇ ਵੱਲਡ ਤੇ ਸਭ ਤੋਂ ਜਿਦੀ ਹਾਈ ਲੈਵਲ ਤੇ ਹੋਏਗੀ ਨਾ ਵੀ ਬ ਬੰਦੇ ਵੇਖਦੇ ਆ, ਜੈਦਾ ਵੋਚ ਕਰਦੇ ਆ ਓ ਆਹੀ ਆ। ਕ੍ਰਿਕੇਟ ਹੀ ਵੋਝ ਕਰਦੇ ਬੰਦੇ ਜੈਦਾਤਰ ਹੈਣਾ, ਦੂਜੀ ਗੇਮਾਂ ਬੰਦੇ ਏਨਾ ਪਸੰਦ ਈ ਨੀ ਕਰਦੇ ਵੇਖਣਾ। ਹੁਣ ਸਾਡੇ ਇੰਡੀਆ ਚ ਵੇਖ ਲੋ ਜੈਦਾਤਰ ਸਾਰੇ ਬੰਦੇ ਵੇਖਦੇ ਆ ਕ੍ਰਿਕੇਟ, ਬੱਚੇ ਤੋ ਲੈ ਕੇ ਬਜ਼ੁਰਗ ਕੁੜੀਆਂ ਤੱਕ ਵੇਖਦੀਆਂ ਏਥੇ
ਬਾੱਸ ਓਈ ਇੰਟਰਸਟਿੰਗ ਗੇਮ ਹੋਗੀ, ਬੰਦਾ ਫਿਜ਼ਕਲ ਫਿਟ ਰੈਂਦਾ। ਓਰ ਆਪਣਾ ਐਕਟਿਵਨੈਸ ਆ ਜਾਂਦੀ ਐ, ਬੋਲ ਨੂੰ ਵੇਖ ਕੇ ਭੱਜਦਾ ਬੰਦਾ ਸਕੋਰ ਨਾ ਯਾਦਾ ਬਣ ਜਾਣ
ਸਈ ਗਾੱਲ ਐ, ਪਾਜੀ ਸਈ ਗਾੱਲ ਐ। ਤੇ ਜਦ ਬੱਚਾ, ਜਿਵੇਂ ਜੇੜੀ ਫੇਵਰੇਟ ਟੀਮ ਹੈਗੀ ਇੰਡੀਆ ਓ ਜੇੱਤ ਜਾਂਦੀ ਫੇਰ ਆਪਾਂ ਪਟਾਕੇ ਫੋੜਨੇ ਬਾਦ ਆਪਾਂ ਕਿੰਨਾ ਇੰਜੋਏ ਕਰਨੇ ਆਂ ਫੇਰ ਬਾਦ ਚੋਂ ਇੱਕ ਅਲੱਗ ਈ ਖੁਸ਼ੀ ਹੁੰਦੀ ਐ ਸਾਨੂੰ, ਸਾਡੀ ਇੰਡੀਆ ਜੇੱਤ ਜਾਂਦੀ ਏ। ਅੱਛਾ, ਪਾਜੀ ਤੋਆਡੀ ਆਈ ਪੀ ਐੱਲ ਚ ਕੇੜੀ ਫੇਵਰੇਟ ਟੀਮ ਹੈਗੀ ਵੈਸੇ, ਤੁਸੀ ਕਿੰਨੁ ਸਪੋਟ ਕਰਦੇ ਓ।
ਆਈ ਪੀ ਐਲ ਚ ਤੇ ਮੈਂ ਕੀ ਕੈਂਦੇ ਆ ਪੰਜਾਬ ਕਿੰਗਸ ਵੀ ਹੈਗੇ ਐ।
ਹਾਂ, ਪਾਜੀ ਮੇਰੀ ਵੀ ਓਹੀ ਆ, ਮੈਂ ਪੰਜਾਬ ਨੂੰ ਸਪੋਟ ਕਰਨਾ ਏਕ ਪੰਜਾਬ ਤੇ ਪੰਜਾਬ ਈ ਐ ਬਾੱਸ ਬਾਕਿਆ ਤਾ ਸਾਰੇ ਫੁਦੂ ਟੀਮਾਂ ਲੱਗਦੀਆਂ ਮੈਨੂੰ
ਬਸ ਓਹ ਜੋਸ਼ ਨਾਲ ਖਿਲਦੀ ਐ ਨਾ ਥੋੜੀ
ਬਾ ਓਈ ਗਾੱਲ ਆ ਬਟ ਇੱਕ ਆਪਣਾ ਓ ਆਰਸੀ ਵੀ ਆ ਬੜੀ ਗੰਦੀ ਲੱਗਦੀ ਐ ਟੀਮ, ਕਸਮ ਨਾਲ ਓਦੇ ਜੇੜੇ ਫੈਨ ਹੈਗੇ ਆ, ਓਸ ਤੋ ਮਾਂਹਾ ਫੁਦੂ ਐਂ।
ਬਿਲਕੁਲ
ਹੂੰ, ਤੇ ਤੋਨੂੰ ਵੈਸੇ ਹੋਰ ਕੇੜੇ ਸਪੋਟਸ ਪਸੰਦ ਐ, ਯਾ ਕੱਲਾ ਕ੍ਰਿਕੇਟ ਈ ਪ
ਨਈ, ਨਈ ਕ੍ਰਿਕੇਟ ਤਾ ਬੈਸਟ ਬਨ ਜਾਂਦਾ, ਵੋਲੀਬੋਲ ਵੀ ਵਦੀਆ ਹੈਗਾ। ਵੋਲੀ ਬੋਲ ਵੀ ਵਦੀਆ ਲੱਗਦਾ ਮੈਨੂੰ
ਗੇਮ ਹੈ ਜੀ ਯਾਰ
ਹਾਂ, ਕ੍ਰ ਓ ਤਾ ਬਾੱਸ ਸਈ ਗਾੱਲ ਕੇਆ ਤੁਸੀ ਕ੍ਰਿਕੇਟ ਨਾਲ ਐਨਰਜੀ ਲੈਵਲ ਵੱਦ ਜਾਂਦਾ ਬੰਦੇ ਨੂੰ ਵੇਖ ਕੇ ਹਾਂ।
ਖੇਡਣ ਦੀ ਆਪਾਂ ਰਂਗ ਚੇਜ਼ ਕਰੀਏ ਸਿਕਸ ਮਾਰੀਏ ਹਨਾ। ਜਦ ਆਪਾਂ ਫੀਲਡਿੰਗ ਕਰ ਰੇ ਹੋਨੇ ਆਂ, ਵੀ ਆਪਾਂ ਕੈਚ ਕਰੀਏ।
ਰੂਲਸ ਵੀ ਕ੍ਰਿਕੇਟ ਦੇ ਨਾ ਬੋਤ ਵਦੀਆ ਨੇ ਹੈਨਾ, ਹਾਂ। ਆਪਨਾ ਐੰਪਾਯਰ ਹੋਂਦਾ ਜੇੜਾ ਦੋਨੋਂ ਟੀਮ ਦਾ ਦਸਦਾ ਬੈਸਟ ਸਕੋਰ ਵਗੈਰਾ ਵੀ ਦੱਸ ਕ੍ਰਿਕੇਟ ਨਾਲ ਬੰਦਾ ਮਲਬ ਫੇਰ ਇਕਵਲ ਦੇ ਸਾਬ ਨਾਲ ਚੱਲਦਾ ਰੈਂਦਾ।
ਸਈ ਗਾੱਲ ਐ ਪਾਜੀ ਬਿਲਕੁਲ, ਤੇ ਕੀ ਕੈਂਦੇ ਜਦ ਬੰਦਾ ਬੋਲਿੰਗ ਕਾੱਰ ਰੇਆ ਹੋਂਦਾ ਹਨਾ। ਪਰ ਆਪਾ ਸੋਚਨੇ ਆ ਵੀ ਆਪਾਂ ਬੋਲਿੰਗ ਕਰੀਏ ਆਪਾਂ ਸਿਦਾ ਆਊਟ ਹੀ ਕਰੀਏ ਏਨੂੰ ਏਕ ਅਲੱਗ ਈ ਐਕਸਾਈਟਮੈਂਟ ਰੈਂਦੀ ਬੰਦੇ ਦੀ
ਹਾਂਜੀ।
ਹੋਰ ਪਾਜੀ ਦੱਸੋ ਫੇਰ ਤੋਨੂੰ ਕੇੜੀ, ਕੇੜੀ ਟੀਮਾਂ ਪਸੰਦ ਆ ਹੋਰ
ਬਸ, ਮੈਂ ਤੇ ਜੱਦ ਆਈ ਪੀ ਐੱਲ ਹੁਣ ਆਣਗੇ ਤਾਂ, ਹੁਣ ਦੇਖਣਾ ਤੁਸੀਂ ਐਕਸਾਈਟ ਟਮਿੰਟ ਪਹਿਲਾਂ ਹੀ ਹੋ ਜਾਂਦੀ ਹੈ, ਇੱਕ ਮਹੀਨਾ ਲੀ ਮੈਚ ਆ ਗਏ ਨੇ, ਬਸ ਹੁਣ ਹਾਂ।
ਫਿਰ ਤਾਂ ਵਧੀਆ ਰਹਿੰਦਾ ਬੰਦਾ ਵੇਖਦਾ, ਬਹੁਤ ਵਧੀਆ ਲਗਦੀ ਮੈਨੂੰ ਵਖ
ਰੂਲਸ ਵੇ, ਰੋਲਸ ਵੇ, ਮੇਰੇ ਹਿਸਾਬ ਨਾਲ ਬਹੁਤ ਹੀ ਨਾਈਸ ਨੇ ਇਹਨਾਂ ਦੇ ਰੂਲਸ, ਵੀ ਕ੍ਰਿਕਟ ਦੇ।
ਸਹੀ ਗੱਲ ਆ ਭਾਜੀ, ਬਿਲਕੁਲ।
ਹਾਂ, ਔਰ ਕਿੱਧਰ ਹੈਗੇ ਤੁਸੀਂ ਹੁਣ, ਇੱਧਰ ਹੀ ਸੀ ਕ੍ਰਿਕਟ ਖੇਲਦੇ? ਦੇ ਆ ਬਾਅਦ'ਚ ਜਾਓਗੇ ਖੇਲਣ? ਕ੍ਰਿਕਟ
ਸਹੀ ਹੋ ਜਾਏ ਹੁਣ ਕੱਲ ਖੇਡਾਂਗੇ ਨਹੀਂ ਤੇ, ਮੈਂ ਤੇ ਕਹਿੰਨਾ ਬਣਾਓ ਪਲੈਨ ਆਪਾਂ ਖੇਲਨੇ ਹਾਂ ਕ੍ਰਿਕਟ ਯਾਰ। ਸਾਈਲ ਹੋ ਗਿਆ, ਤੁਸੀਂ ਹੋਗੇ, ਮੈਂ ਹੋ ਗਿਆ, ਆਪਾਂ ਸਾਰੇ ਖੇਡਦੇ ਆਂ ਕ੍ਰਿਕਟ।
ਹਾਂ ਪਤਾ ਈ ਆ, ਮਜ਼ਾ ਬਹੁਤ ਆਂਦਾ, ਜੋਸ਼ ਨਾਲ ਖੇਡੀ ਦਾ ਪੂਰਾ ਇੱਕਦਮ।
ਬਣਾਉ, ਮੈਂ ਤਾਂ ਕਹਿੰਨਾ ਯਾਰ, ਸਾਰੇ ਫਰੈਂਡ ਆਪਾਂ ਕ
ਪਤਾ ਕੀ, ਕ੍ਰਿਕਟ ਗੇਮ 'ਚ ਜਿਵੇਂ ਦੂਜਾ ਬੰਦਾ ਵੀ ਆਂਦਾ ਨਾ, ਉਹਨੂੰ ਐ ਹੁੰਦਾ ਨਵਾਂ, ਨਵੇਂ ਦੋਸਤ ਵੀ, ਬਹੁਤ ਜਲਦੀ ਬਣ ਜਾਂਦੇ ਨੇ। ਕ੍ਰਿਕਟ ਗੇਮ ਨਾਲ
ਅਲਗ ਹੀ ਮਜ਼ਾ ਆਂਦਾ ਕਿ ਕ੍ਰਿਕਟ ਖੇਡਣ ਚ।
ਔਰ ਗੇਮ ਵੀ ਬਿਲਕੁਲ ਸਿੰਪਲ ਐ। ਕ੍ਰਿਕਟ ਗੇਮ ਜੇ ਬੰਦਾ ਜੋਸ਼
ਗੇਮ ਹੈ ਯਾਰ ਇੰਨੀ ਔਖੀ ਨੀ ਐ।
ਜੇ ਬੰਦਾ ਦਿਲ ਨਾਲ ਖੇਲੇ ਨਾ ਤਾਂ ਕ੍ਰਿਕਟ ਗੇਮ ਚ ਬਹੁਤ ਅੱਗੇ ਪਹੁੰਚ ਸਕਦਾ।
ਸਹੀ ਗੱਲ ਆ ਪਾਜੀ ਬਹੁਤ ਵਧੀਆ ਗੇਮ ਆ ਪਾਜੀ, ਆ ਬਹੁਤ ਵਧੀਆ।
ਹਾਂਜੀ। ਕੋਈ ਨੀ ਐ ਬਾਰਿਸ਼ ਜੀ ਖਤਮ, ਹਾਂ ਬਾਰਿਸ਼ ਜੀ ਖਤਮ ਤਮ ਹੋਏ ਨਾ ਖੇਡਾਂਗੇ ਕੋਈ ਨੀ, ਅ ਮੈਚ ਲਗਾਵਾਂਗੇ ਅਸੀਂ ਵੀ।
ਅਸੀਂ ਲਗਾਵਾਂਗੇ ਮੈਚ ਫੇਰ ਖੇਡਾਂਗੇ ਸਾਰੇ।
ਹਾਂਜੀ।
ਹੋਰ ਹੱਲੇ ਕੀ ਕਰ ਰਹੇ ਹੋ? ਕੰਮ ਕਰ ਰਹੇ ਹੋ?
ਬਸ ਕੁਛ ਨੀ‌‌, ਬਾਰਿਸ਼ ਜਿਹ ਲੱਗਦਾ ਦੁਬਾਰਾ ਆਏਗੀ ਹੁਣ।
ਅੱਛਾ, ਹਾਂ ਥੋੜਡਾ ਮੌਸਮ ਤਾਂ ਖਰਾਬ ਹੋਇਆ ਦਾ।
ਹਾਂ ਕੁਛ ਨਹੀਂ ਪਤਾ ਨਾ ਬਾਰਿਸ਼ ਦਾ ਇਕਦਮ ਵੀ ਆ ਜਾਂਦੀ ਐ।
ਸਈ ਗੱਲ ਐ ਪਾਜੀ ਬਿਲਕੁਲ ਯਾਰ। ਅੱਛਾ, ਔਰ ਤੁਹਾਨੂੰ ਮੂਵੀਜ਼ ਕਿਹੜੀ ਪਸੰਦ ਐ? ਦੇਖਦੇ ਹੋ ਫਿਲਮਾਂ ਔਰ ਵੈੱਬ ਸੀਰੀਜ਼।
ਤੇ ਉਹ ਵੀ ਵੇਖ ਵੇਖੀ ਹੋਣੀ ਹੁਣੇ ਨਵੀਂ ਆਈ ਏ, ਦਿਲਜੀਤ ਦੋਸਾਂਝ ਦੀ ਹਾਂ-ਹਾਂ-ਹਾਂ ਸਤਲੁਜ।
ਡਾਊਨਲੋਡ ਕੀ ਕੀਤੀ ਹੋਈ ਐ।
ਵਧੀ ਵਧੀਆ ਹੈ।
ਵਧੀਆ ਭਾਜੀ ਨਾਲੇ ਮੇਰੇ ਕੋਲ ਇੱਕ ਐਪ ਵੀ ਐ ਮੂਵੀਬੋਕਸ ਉਹਦੇ ਚ ਵੀ ਅਵੇਲੇਬਲ ਏ ਉਹ ਐੱਚ ਡੀ ਐੱਚੀ ਵਧੀਆ ਕੁਆਲਿਟੀ ਹੇ ਜੀ।
ਮੈਨੂੰ ਵੀ ਸ਼ਾਇਦ ਕਿਸੇ ਨੇ ਦਸੇਆ ਸੀ। ਬਟ ਹੁਣ ਮੈਨੂੰ ਨਾਮ ਨੀ ਯਾਦ ਆ ਰਿਹਾ ਸੀ, ਤੁਸੀਂ ਨਾਮ ਦੱਸਤਾ ਮੈਨੂੰ ਉਹ ਵੀ ਵਧੀਆ ਹੀ ਲੱਗ।
ਵਧੀਆ ਐਪ ਐ, ਪਾਜੀ ਬਹੁਤ ਵਧੀਆ ਐਪ ਐ। ਤੇ ਬਾਕੀ ਰਹੀ ਗੱਲ ਆਪਣੀ ਕ੍ਰਿਕਟ ਦੀ ਤੇ ਆਪਾਂ ਖੇਡਾਂਗੇ ਕ੍ਰਿਕਟ ਠੀਕ ਹੈਨਾ, ਆਪਾਂ ਸਾਰੇ ਮਿਲ ਕੇ ਨਾਲੇ ਕਾਊਂਟਰੀ ਕਰਾਂਗੇ ਵਧੀਆ।
ਉਹ ਬਿਲਕੁਲ-ਬਿਲਕੁਲ ਉਹ ਤਾਂ ਮੈਚ ਚ ਦੇਖ ਦੇਖਨਾ ਐਂਟਰੀ ਜੋਸ਼ ਨਾਲ ਖੇਲਾਂਗੇ ਪੂਰੇ ਦੱਬ ਕੇ ਦੂਜੀ ਟੀਮ ਨੂੰ ਹਰਾ ਦੇਨਾ।
ਤਰ੍ਹਾਂ ਸਿੱਕਸ ਸੁਕਸ ਮਾਰ ਕੇ ਬੋਲਿੰਗ ਚ ਆਪਾਂ ਚੰਗੀ ਤਰ੍ਹਾਂ ਆਊਟ ਕਰਾਂਗੇ ਵਧੀਆ। ਤੁਸੀਂ ਵੈਸੇ ਬੋਲਿੰਗ ਕਿਹੜੀ ਕਰਦੇ ਓ ਫਾਸਟ ਕਰਦੇ ਓ ਕਿ ਉਹ ਕਰਦੇ ਹੋ ਆਪਣੀ ਸਪਿਨ?
ਮੈਂ ਤਾਂ ਹੱਥ ਕੁਮਾਈ ਬੋਲ ਕਰਦਾ ਆਂ ਬਿਲਕੁਲ ਫਾਸਟ ਕਰਦਾ ਹਾਂ।
ਫਾਸਟ ਠੀਕ ਐ, ਮੈਂ ਦੋਨੋਂ ਕਰ ਲੈਂਨਾ ਵੈਸੇ ਫਾਸਟ ਵੀ ਅਤੇ ਸਪਿਨਰ ਵੀ।
ਸਪਿਨਰ ਹਾਂ ਸਪਿ
ਮੈਂ ਥੋੜ੍ਹੀ ਉਹ ਟਰਨ ਕਰ ਦਿੰਦਾ ਆ ਬੋਲ, ਫ਼ਾਸਟ ਮੈਂ ਪੂਰੀ ਹਾਂਜੀ-ਹਾਂਜੀ।
ਸਪਿਨਰ ਬੋਲ ਨਾਲ ਨਾ ਬੰਦਾ ਜਿਹੜੀ ਦੂਜੀ ਟੀਮ ਦਾ ਉਹ ਮੁਸ਼ਕਿਲ ਨਾਲ ਹੀ ਖੇਡਦਾ ਸਿੰਪਲ ਤੇ ਕੋਈ ਵੀ ਖੇਲ ਲੱਗਦਾ ਹਾਂ, ਹਾਂਜੀ।
ਤੁਸੀਂ ਵੈਸੇ ਲੈਦਰ ਦੀ ਬੋਲ ਨਾਲ ਖੇਡਦੇ ਓ ਕਿ ਸਿੰ ਪਰ ਉਹ ਵਾਲੀ ਜੰਪਰ ਦੀ ਆ, ਆਪਣਾ ਉਹ ਡਿਕਸਨ ਦੀ
ਖੇਡਦਾ ਸੀ ਫਿਰ ਫਲੈਸ਼ ਦੀ ਬੋਲ ਆ ਗਈ ਸੀ ਵਿੱਚ ਨਵੀਂ ਉਹਦੇ ਨਾਲ ਵੀ ਮੈਂ ਬਹੁਤ ਖੇਲਿਆ ਤਾਂ ਫਿਰ
ਤੁਹਾਨੂੰ ਯਾਦ ਐ ਪਾਜੀ ਆਪਾਂ ਪਹਿਲਾ ਵੀ ਖੇਡ ਚੁੱਕੇ ਹਾਂ ਨਿੱਕੇ ਹੁੰਦੇ ਹੈਨਾ।
ਹਾਂ ਨਿੱਕੇ ਹੁੰਦਿਆਂ ਵੀ ਖੇਡਿਆ ਏਹ ਤਾਂ ਪੁਰਾਣੀ ਯਾਦਾਂ ਨੇ ਸਾਡੀ
ਹਾਂ ਯਾਰ। ਕਿਆ ਟਾਈਮ ਸੀਨਾ ਯਾਰ ਪਾਜੀ ਯਾਰ ਕਿਆ ਟਾਈਮ ਸੀ ਉਹ ਯਾਰ।
ਬਿਲਕੁਲ-ਬਿਲਕੁਲ-ਬਿਲਕੁਲ।
ਬਸ ਕੰਮ ਕਰ ਕੰਮਾਂ ਕਾਰਾ ਨੇ ਸਾਨੂੰ ਬਿਜੀ ਕਰਤਾ
ਬਿਲ ਬੋਲ ਬਸ ਉਹ ਵੀ ਪਤਾ ਹੋਏਗਾ ਤੁਹਾਨੂੰ ਜਦੋਂ ਬੋਲ ਗੁਮ ਜਾਂਦੀ ਸੀ, ਆਪਾਂ ਸਾਰੇ ਇਕੱਠੇ ਢੂੰਡਣ ਲੱਗ ਜਾਂਦੇ ਸੀ
ਹਾਂ ਸਹੀ ਗੱਲ ਹੈ, ਵੈਸੇ ਕਦੀ ਸਾਹਿਲ ਸਾਡੇ ਨਾਲ ਖੇਡਿਆ ਕ੍ਰਿਕਟ ਕਿ ਨਹੀਂ
ਹਾਂਜੀ।
ਕਦੇ ਸਾਹਿਲ ਨੇ ਕ੍ਰਿਕਟ ਖੇ
ਸਾਹਿਲ ਨੇ ਸ਼ਾਇਦ ਤੇ ਖੇਡਿਆ ਮੇਰੇ ਹਿਸਾਬ ਨਾਲ ਉਹ ਬੈਟ ਵੀ ਲਿਆਇਆ ਸੀ ਆਪਣਾ ਨਵਾਂ। ਖੇਡਣ ਲਈ ਸਾਡੇ ਨਾਲ।
ਅੱਛਾ ਜੀ ਪਤਾ ਨੀ ਮੈਨੂੰ ਯਾਦ ਹੈ ਉਹ ਖੇਡਿਆ ਕਿ ਨਹੀਂ ਖੇਡਿਆਂ।
ਉਹ ਬੈਟ ਲੈ ਕੇ ਆਇਆ ਸੀ ਮੇਰੇ ਨਾਲ ਮੇਰੇ ਹਿਸਾਬ ਨਾਲ, ਫੁੱਲ ਲੈਦਰ ਦਾ ਬੈਟ ਲੈ ਕੇ ਆਇਆ ਸੀ ਉਹ
ਅੱਛਾ ਜੀ।
ਹਾਂ ਉਹਨੂੰ ਇੰਨਾ ਜੋਸ਼ ਸੀ ਕ੍ਰਿਕਟ ਦਾ ਸਾਡੀ ਤਰ੍ਹਾਂ, ਉਹਨੂੰ ਵੀ ਬੜਾ ਸ਼ੌਂਕ ਸੀ ਕ੍ਰਿਕਟ ਦਾ ਨਵੇਂ-ਨਵੇਂ ਪੈਡ ਦੀ ਕਾਊਂਟਰੀ ਕਰਦਾ ਸੀ ਉਹ
ਨਈ ਤਾਂ ਅੱਜ-ਕੱਲ ਬੱਚਿਆਂ ਨੂੰ ਸ਼ੌਂਕ ਈ ਨਈ ਕ੍ਰਿਕਟ ਦਾ ਸਾਰੇ ਲੱਗੇ ਹੋਏ ਨੇ ਆਪਨੇ ਫੋਨ ਵਿਚ ਤੇ ਹੋਣਾ ਵੀ ਮੇਨ ਗੇਮਾਂ ਨੇ ਯਾਰ ਕ੍ਰਿਕਟ ਵੀ ਬਾਹਰ ਖੇਡੋ ਜਾ ਕੇ ਯਾਰ ਵਧੀਆ ਰਹਿੰਦਾ।
ਉਹ ਤਾਂ ਫੈਨ ਹੈਗਾ ਰੋਹਿਤ ਸ਼ਰਮਾ ਦਾ ਸਾਈਲ ਸ਼ੈਦ, ਹਾਂ ਓ ਫੈਨ ਹੈਗਾ ਓ ਤੇ ਮੈਂ ਮੀਟ ਕਰਨਾ ਚਾਹੁੰਦਾ ਓਹਨੂੰ ਮਿਲਣਾ ਚਾਹੁੰਦਾ ਉਹ ਇੰਨਾ ਕ੍ਰਿਕਟ ਦਾ ਫ਼ੈਨ ਹੈਗਾ ਓਹ।
ਕਈ ਵਾਰ ਕੈਂਦਾ ਰੈਂਦਾ ਵੀ ਹਾਂ ਮੈ ਓਹਨੂੰ ਮਿਲਾਂਗਾ ਮਿ
ਅਹਾਂ।
ਹਾਂ ਨਾਲੇ ਓ ਤਾਂ ਓਦਾ ਬੜਾ ਫੈਨ ਹੈਗਾ ਐ। ਇੱਕ ਹੈਗਾ ਨਾ ਜੇੜਾ ਓ ਕਨਵਰਟ ਹੋ ਗਿਆ।
ਹਾਂ-ਹਾਂ-ਹਾਂ।
ਨਾ ਭੁੱਲ ਗਿਆ ਮੈਂ ਨਾ ਕੀ ਸੀ, ਚਲੋ ਭੁੱਲ ਜਾਓ ਉਹਨੂੰ ਤੇ ਰਹੀ ਗੱਲ ਹਾਂਜੀ, ਉਹ ਠੀਕ ਆ, ਵਧੀਆ-ਵਧੀਆ ਹੈਗਾ ਉਹ ਵੀ। ਤੇ ਕੋਈ ਨਾ, ਆਪਾਂ ਖੇਡਾਂਗੇ ਫਿਰ ਕ੍ਰਿਕਟ ਹੈ ਨਾ ਭਾਜੀ। ਬਣਾਵਾਂਗੇ ਆਪਾਂ ਪਲੈਨ, ਆਪਾਂ ਖੇਡਾਂਗੇ ਫਿਰ ਕ੍ਰਿਕਟ। ਸਾਰੇ ਮਿਲ ਕੇ ਨਾ ਆਪਾਂ ਖੇਡਾਂਗੇ ਫਿਰ, ਚਲੋ ਠੀਕ ਹੈ ਭਾਜੀ ਹੈਣਾ ਫਿਰ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਭਾਜੀ, ਚੰਗਾ ਵੀਰੇ ਓਕੇ ਜੀ।
ਚੰਗਾ ਜੀ ਬਾਏ।